ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
ਹਾਂਜੀ ਮੈ
ਹੋਰ ਕਿਵੇਂ ਮੈਮ ਹੋਰ ਕਿਵੇਂ ਹੋ ਮੈਡਮ। ਹੋਰ ਕੀ ਕਰਦੇ ਸੀ, ਹੋਰ ਕੀ ਕਰਦੇ ਸੀ ਮੈਮ।
ਕੁਛ ਨਹੀਂ ਫ੍ਰੀ ਤੁਸੀਂ ਦੱਸੋ ਕੀ ਕਰ ਰਹੇ ਹੋ।
ਥ੍ਰੀ ਅਸੀਂ ਵੀ, ਫ੍ਰੀ ਸੀਗੇ ਮੈਮ। ਹੁਣ ਵੀ ਚਲੋ ਹਾਂਜੀ। ਹਾਂ, ਫ੍ਰੀ ਹੋ ਬੈਠੀ ਸੀ। ਜਿਵੇ ਮੈਮ, ਮੈਂ ਵੀ। ਹਾਂਜੀ। ਹਾਂ, ਹੋਰ ਚਾਹ- ਪਾਣੀ ਪੀ ਲੀ ਸੀ। ਉਣੇ। ਹੁਸ਼, ਚਾ- ਪਾਣੀ ਪੀ ਲੀ।
ਹਾਂਜੀ-ਹਾਂਜੀ, ਬਸ। ਹਾਂਜੀ-ਹਾਂਜੀ। ਬਸ ਉ ਸੂਟ ਕਟਿੰਗ ਕਰ, ਰਹੀ ਸੀ।
ਅੱਛਾ ਜੀ। ਅ
ਹਾਂਜੀ- ਹਾਂਜੀ। ਮੇਰੀ ਭੈਣ, ਆਈ ਹੋਈ ਸੀ ਨਾ, ਚਲੋ ਸੋਚਿਆ, ਸੂਟ ਕਟਿੰਗ ਕਰ ਲੈਣੇ ਆ। ਵੀ ਚਲੋ। ਬਣਾ ਜੂਗੀ, ਹੁਣ, ਆਈ ਹੋਈ ਆ। ਹਾਂਜੀ, ਹਾਂਜੀ-ਹਾਂਜੀ। ਹਾਂਜੀ- ਹਾਂਜੀ, ਹੁਣ, ਦੇਖੋ ਉਹ, ਕਟਿੰਗ ਕਰਨ ਲੱਗੇ ਹੋਏ ਸੀ। ਮੈਂ, ਕੰਮ ਕਰ ਰਈ ਸੀ। ਉੱਥੇ, ਬੈਠੀ ਤੇ, ਆਪਣਾ ਚਲੋ ਸ ਚਲ- ਚਲੋ ਥੋੜੀਆਂ ਜਿਹੀਆਂ ਕੋਲਾਂ ਕਰ ਲਾਂ, ਫੇਰ।
ਹਾਂਜੀ, ਹਾਂ। ਸਹੀ, ਗੱਲ ਹੈ। ਹੰਜੀ ਹਾਂ, ਹੂੰ-ਹੂੰ।
ਕੀ ਕਰ ਬਣਦਾ।
ਵਧੀਆ ਮੈਮ। ਹੁਣ ਤਾਂ, ਅਸੀਂ ਫ੍ਰੀ ਸੀਗੇ।
ਅੱਛਾ-ਅੱਛਾ। ਹੋਰ ਤੁਹਾਡੇ ਮੰਮੀ ਹੋਣੀ ਕੀ ਕਰ ਰਹੇ ਨੇ?
ਮੰਮੀ ਹੁਣੀ ਸਟਿਚਿੰਗ ਹੀ, ਕਰ ਰਹੇ ਸੀਗੇ। ਹਾਂਜੀ, ਹਾਂ। ਕਿਉਂਕਿ, ਹੁਣ, ਕਸਟਮਰਾਂ ਦੇ ਇੰਨੇ ਸੂਟ, ਇਕੱਠੇ ਹੋਏ ਪਏ ਸੀਗੇ।
ਹਾਂਜੀ-ਹਾਂਜੀ, ਅੱਛਾ। ਤੁਹਾਡੇ ਮੰਮੀ ਵੀ, ਕੱਪੜੇ ਸਟਿਚ ਕਰਦੇ ਨੇ।
ਹਾਂਜੀ, ਹਾਂ। ਮੇਰੇ ਮੰਮਾ ਤੇ ਮਾਸੀ ਕੱਪੜੇ ਸਟਿਚ ਕਰਦੇ ਨੇ।
ਠੀਕ ਹੈ-ਠੀਕ ਹੈ, ਚਲੋ ਵਧੀਆ- ਵਧੀਆ, ਫੇਰ ਤਾਂ। ਹਾਂਜੀ। ਵੈਸੇ ਤਾਂ ਦੇਖੋ, ਕੱਪੜਿਆਂ ਚ, ਤਾਂ ਦੇਖੋ। ਕਿੰਨਾ, ਫਾਇਦਾ ਹਨਾ। ਵੀ, ਵਧੀਆ ਪੈਸੇ ਬਣਦੇ ਨੇ। ਜਿਵੇਂ ਹੁਣ ਦਿਨ ਚ ਲਗਾ ਲੋੋ ਤਿੰਨ, ਚਾਰ ਜੇ ਮੰਨ ਕਿ ਜਿੰਨਾ ਸਲਵਾਰਾਂ ਸੀ। ਦੀਣੀ ਜਾਕੇ। । ਤੇ ਤਿੰਨ, ਇੱਕ ਜਣਾ ਕਮੀਜਾਂ ਕੱਢੀ, ਜਾਵੇ ਹਨਾ। ਵਧੀਆ, ਪੈਸੇ ਬਣ ਜਾਂਦੇ ਨੇ, ਫੇਰ ਤਾਂ। ਇੱਕ ਦਿਨ ਚੇ ਤਿੰਨ ਹਜਾ, ਤਿੰਨ ਸੂਟ ਵੀ ਨ ਘੱਟੋ, ਘੱਟ ਫਿਰ ਵੀ ਵਧੀਆ।
ਹਾਂਜੀ, ਹਾਂ। ਕਈ ਵਾਰ ਤਾਂ ਮੈਂ ਵੀ, ਐਸੇ ਟਾਈਮ ਆ ਜਾਂਦੀ ਸੀ, ਤਾ- ਤੱਤ ਵੀ ਕੱਢਣੇ ਪੈ ਜਾਂਦੇ ਨੇ।
ਹਾਂਜੀ।
ਹਾਂਜੀ, ਹਾਂ। ਸਹੀ ਗੱਲ ਹੈ। ਹਾਂਜੀ। ਇਹ, ਮੈਮ ਪੈਸਾ ਬਹੁਤ ਹੈ। ਮੈਮ ਸਟੀਿਚਿੰਗ ਦੇ ਕੰਮ ਚ ਵੀ ਦੇਖ ਖੋ, ਨੀਡਲ ਵਰਕ ਹੋ ਗਿਆ।
ਹਾਂਜੀ- ਹਾਂਜੀ।
ਜੇ ਇੱਦਾਂ ਦੇ, ਆਪਾਂ ਸੂਟ ਕਰਨ ਲੱਗ ਜਾਈਏ। ਫੇਰ ਬਹੁਤ ਸਾਰੀਆਂ ਸੇਲ, ਕਰ ਸਕਦੇ ਹਾਂ, ਆਪਾਂ।
ਹਾਂਜੀ- ਹਾਂਜੀ, ਹੁਣ ਤਾਂ ਦੇਖੋ, ਕਈ ਐੰਨੀ ਵਧੀਆ, ਸਟੀਚਿੰਗ ਕਰ ਦੇ ਨੇ ਬਾਹਰ ਵੀ, ਸੇਮ- ਸੇਮ
ਹਾਂਜੀ- ਹਾਂਜੀ, ਹਾਂ, ਕਈ ਦੇਖੋ ਹੁਣ ੋ ਜਿਹੜੇ, ਸਤਾਉਂ ਸੀਵਾਉਂਦੇ ਸੀ, ਮੰਮਾ ਦੇ ਕਸਟਮਰ ਉਹ ਅੱਗੇ ਤੋਂ ਅੱਗੇ ਕਨੇਡ ਡਾ, ਅਮਰੀਕਾ ਦੇ, ਜਾਂ ਕਿ ਦਾ ਵੀ, ਭੇਜਣੇ ਹੋਣ ਬਾਹਰ ਉਰੋਂ ਸਟਿੱਚ ਕਰਵਾ ਕੇ।
ਹਾਂਜੀ- ਹਾਂਜੀ, ਤੁਸੀਂ ਤਾਂ ਦੇਖੋ, ਆਪਣਾ ਵਧੀਆ ਚੈਨਲ ਬਣਾ ਸਕਦੇ ਹੋ। ਲਾ ਲਓ
ਹਾਂਜੀ, ਹਾਂ। ਸਹੀ, ਗੱਲ ਹੈ। ਮੈਮ ਹਾਂਜੀ, ਹਾਂ।
ਤੁਸੀਂ, ਦੱਸ ਰ ਹੋ ਵੀ ਤੁਹਾਡੇ ਮੰਮੀ ਸਟੀਚਿੰਗ ਕਰਦੇ ਨੇ, ਬਹੁਤ ਵਧੀਆ ਕਰਦੇ ਨੇ, ਹਨਾ ਵੀ, ਜਿਹੜੇ ਕਸਟਮਰ ਆਉਂਦੇ ਨੇ। ਹਾਂਜੀ- ਹਾਂਜੀ, ਮੇਰੇ ਵੀ ਦੇਖੋ ਇੱਕ ਦੀਦੀ ਨੇ, ਬਹੁਤ ਵਧੀਆ ਸਟੀਚਿੰਗ ਕਰਦੇ ਨੇ ਉਹ। ਵਿ ਸੂਟ ਉਹਨਾਂ, ਕੋਲ ਵਧੀਆ ਆਉਂਦੇ ਨੇ ਜਿਵੇਂ ਲਗਾ ਲੋ, ਜਿਹਨਾਂ ਨੂੰ ਪਤਾ, ਵੀ ਅਗਲਾ ਦੇਖੋ ਅੱਜ ਕੱਲ ਨਾ ਸਫ਼ਾਈ ਦੇਖਦਾ, ਹਰ ਇੱਕ। ਇੱਕ ਕੰਮ ਚ। ਹੁਣ ਦੇਖੋ, ਸੋਮ ਦੇ ਤਾਂ, ਕਈ ਹੈਗੇ ਨੇ, ਲਗਾ ਲੋ ਹੁਣ ਸਾਡੇ ਇੱਥੇ ਵੀ ਸੀ ਆ ਉਹਦਾ ਕੋਈ ਪਤਾ ਹੀ ਨਹੀ ਲੱਗਦਾ ਕਦੇ ਤਾਂ ਉਹ ਠੀਕ ਸੀਮ ਦਿੰਦੀ ਆ
ਹਾਂਜੀ ਹਾਂ।
ਦੀਆਂ ਕਰ ਦਿੰਦੀ ਮੇਰੇ ਸੂਟ ਦੀ ਫਿਟਿੰਗ।
ਅੱਛਾ-ਅੱਛਾ, ਹੂੰ ਫੇਰ ਦੇਖੋ, ਜਿਹੜਾ ਐਵੇਂ ਹੁਣ ਦੇਖੋ ਸੂਟ ਰਾਂਦ ਕੱਟ ਕੇ ਦਿੰਦਾ ਫਿਰ ਅਗਲੀ ਵਾਰ ਆਪਾਂ ਗਏ ਜਾਵਾਂਗੇ
ਹਾਂਜੀ ਹੁਣ ਬਸ ਅਸੀਂ ਦੋ ਵਾਰੀ ਇਹ ਸਲਾਇਆ, ਸਾਡਾ ਦਿਲ ਇਹ ਨਹੀ ਕਰਦਾ ਵੀ ਕੋਈ ਭਰੋਸਾ ਜਾ ਨਹੀਂ। ਵੀ ਅਗਲਾ ਕਿਵੇਂ ਦਾ ਸਿ ਨਾ ਕਈ ਐਵੇਂ, ਹੁੰਦੇ ਨੇ ਦੇਖੋ ਦੂਜੇ ਬੰਦੇ ਦੇ ਕੱਪੜੇ ਦੀ ਰਾਂਦ
ਸਹੀ ਗੱਲ ਹਾਂਜੀ ਹਾਂ, ਹੋਰ ਕਿੱਥੋਂ ਸਮਾਉਣੇ ਮੈਮ ਤੁਸੀਂ ਫਿਰ?
ਅਸੀਂ ਤਾਂ ਸਹਾਨੂੰ ਦੱਸਿਆ, ਵੀ ਜਿਵੇਂ ਮੇਰੀ ਕੋਈ ਭੈਣ ਆਈ ਹੋਈ ਆਓ ਸੀਮ ਜਾਂਦੀ ਆ, ਜਾਂ ਫਿਰ ਅਸੀਂ ਮੇਰੀ ਭੈਣ ਨੂੰ ਭੇਜ ਦਿੰਦੇ ਹਾਂ। ਹਾਂਜੀ-ਹਾਂਜੀ, ਵੀ ਐਵੇਂ ਹੀ ਕਰਦੇ ਆਂ ਸੀ ਜ਼ਿਆਦਾਤਰ ਉਵੇਂ ਜੇ ਲਾ ਲਓ, ਮੰਮੀ ਉਹਨਾ ਨੇ ਘਰਾਂ ਪਾਣੇ ਨ ਇੱਕ ਦੋਂ ਕੁੜਤੀ ਓ ਸਮਾਣੀ ਉਹ ਚਲੋ ਉਰੇ ਵੀ ਸਮਾ ਲੈਂਦੇ ਹਾਂ, ਅਸੀਂ। ਇਹ ਹੋ ਜਾਂਦਾ, ਇੱਥੇ ਅਸੀਂ ਦੇਖ ਆਣਾ ਵੀ ਵਧੀਆ, ਨੀ ਉਹ ਕਰਦੇ।
ਹਾਂਜੀ ਹਾਂ, ਚਰ ਵਧੀਆ ਹੂੰ-ਹੂੰ ਕੁਛ ਪਿੰਡਾਂ ਚ ਤੇ ਮੈਂਮ ਐਹੇ। ਜਹੀ ਹਾਲ ਹੁੰਦਾ, ਜਦੋਂ ਦੇਖੋ ਅੱਧੇ ਅੱਜ-ਕੱਲ੍ਹ ਇੰਨਾ ਸਿੱਖਦੇ ਨੀ ਹੈਗੇ ਜਦੀ ਕੰਮ ਸ਼ੁਰੂ ਕਰ ਦਿੰਦੇ ਨੇ,
ਹਾਂਜੀ-ਹਾਂਜੀ ਇਹੀ ਤਾਂ ਦੇਖੋ ਚੱਕਰ ਪੈਂਦਾ। ਹਾਂਜੀ ਹਾਂ, ਹਰ ਇੱਕ ਕੰਮ ਦੇਖੋ। ਸਿੱਖਣਾ ਪੈਂਦਾ, ਹਰ ਇੱਕ ਕੰਮ ਹਰ ਇੱਕ ਕੰਮ ਦੇ ਵਿੱਚ ਦੇਖੋ, ਦਿਮਾਗ ਲੱਗਦਾ ਹਨਾ।
ਜੇ ਆਪਾਂ ਕੰਮ ਸਿੱਖਣਾ ਦੇਖੋ ਛੇ ਮਹੀਨੇ ਦੇ ਕੰਮ ਚ ਆ ਆਪਾਂ ਉਹ ਸਾਲ ਚ ਸਿੱਖੀਏ ਪਰ ਆਪਾਂ ਕਦੇ
ਹਾਂਜੀ-ਹਾਂਜੀ ਬਸ ਇਹ ਆ ਵੀ ਆਪਣਾ ਕੰਮ ਕਿਸੇ ਨੂੰ ਪ੍ਰੋਪਰ ਉਸ ਨਾਲ ਨਾ ਦੱਸੋ ਵੀ ਜਿਹੜੀ ਜੋਲ ਗੱਲ ਆਪਣਾ ਹਨਾ, ਵੀ ਕਿਉਂਕਿ ਹੁਣ ਕਹਿੰਦੇ ਨੇ ਵੀ ਜੇ ਆਪਣਾ ਗੁਣ ਹੀ ਆਪਾਂ ਦੇ ਕਿਸੇ ਨੂੰ ਦੱਸ
ਦੱਸਤਾ ਉਹ ਆਪਣੇ ਹਜੇ ਆ ਉਹ ਆਪਣੇ ਬਰੋਬਰ ਹੀ ਖੋਲੂਗਾ ਦੇਖੋ।
ਹਾਂਜੀ-ਹਾਂਜੀ, ਕਿਉਂਕਿ ਅੱਜ-ਕੱਲ੍ਹ ਦੇਖੋ ਭਰੋਸਾ ਨੀ ਨਾ ਕਰਿਆ ਜਾਂਦਾ ਕਿਸੇ ਤੇ ਵੀ। ਤੁਹਾਨੂੰ ਪਤਾ ਈ ਅੱਜ-ਕੱਲ੍ਹ ਦੇਖੋ ਆਪਾਂ ਤਾਂ ਦੇਖੋ, ਆਪਣਾ ਸਮਝਦੇ ਹਾਂ ਹਰ ਇੱਕ ਨੂੰ। ਪਰ ਅੱਜ-ਕੱਲ੍ਹ ਦੇਖੋ ਦੁਨੀਆਂਦਾਰੀ ਐਵੇਂ ਦੀ ਚੱਲ ਰਹੀ ਐ, ਵੀ ਆਪਣੇ ਨੂੰ ਆਪਾਂ ਆਪਣਾ
ਹਾਂਜੀ ਹਾਂ ਸਹੀ ਗੱਲ ਐ, ਹਾਂਜੀ ਹਾਂ।
ਇਹ ਚੀਜ਼ ਹੋ ਜਾਦੀ।
ਹਾਂਜੀ ਹਾਂ।
ਏਹ ਗੱਲ ਐ, ਵੀ ਚਲੋ ਵਧੀਆ ਹਨਾ ਵੈਸੇ। ਟੀਚਿੰਗ ਦਾ ਕੰਮ ਵੀ ਜਿਵੇਂ, ਬੁਟੀਕ ਖੋਲ ਲਿਆ ਹੁਣ ਤੁਸੀਂ ਮੰਨ ਲੌ। ਕੱਪੜੇ ਸੂਟ ਰੱਖ ਲਏ ਹਨਾ ਸੂਟ ਰੱਖ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਮੰਮਾ
ਰੱਖ ਲੈ ਜਿਵੇਂ ਚੂੜੀਆਂ ਵਗੈਰਾ। ਵੀ ਵੇਖੋ ਸਾਰਾ ਮਟੀਰੀਅਲ ਵੀ ਬਹੁਤ ਜਿਆਦਾ ਵਧੀਆ ਸੇਲ ਹੋਊਗਾ, ਕਿਉਂਕਿ ਜਿਹੜੇ ਸੁ ਸੂਟ ਸਿਲਾਈ ਕਰਵਾਦੇ ਨੇ ਨਾਲ ਹੀ ਉੱਥੋਂ ਲੈਕੇ ਹੀ ਦੇ ਜਿਆ ਕਰਨਗੇ ਦੇਖੋ, ਇੰਨੇ ਕਸ
ਹਾਂਜੀ-ਹਾਂਜੀ, ਜਿਵੇਂ ਹੁਣ ਤੁਹਾਡੀ ਮੰਮੀ ਕਹਿੰਦੇ ਵੀ ਐਨ ਵਧੀਆ ਵੀ ਤੁਹਾਡੇ ਕੋਲ ਆਦੇ ਨੇ ਕਸਟਮਰ ਤੁਸੀ ਤਾਂ ਜਿਵੇਂ ਦੱਸ ਰਹੇ ਸੀ ਸ ਕਦੇ ਤੁਹਾਡੀਆਂ ਦੁਕਾਨਾਂ ਔ ਉੱਥੇ ਬੁਟੀਕ ਖੋਲਦੇ ਆ ਸੂਟ ਰੱਖ ਲਏ ਲੋੋਨਾ ਹੋ ਗਿਆ, ਫਿਰ ਤਾਂ ਸਾਰਾ ਸਮਾਨ ਹੀ ਹੋ ਗਿਆ ਲੈਸ ਤਾਂ ਵਗੈਰਾ ਦੇਖੋ।
ਵੇਰਾ ਹੋ ਗਏ ਸਹੀ ਗੱਲ ਅ ਦੇਖੋ, ਜੇ ਆਪਾਂ ਹਾਂਜੀ ਹਾਂ ਬੀਹ ਬੀਹ ਮੀਟਰ ਆਪਾਂ ਗੂ ਚਲ ਏਨਾ ਤਾ ਆਪਾ ਨੂੰ ਸੱਸ ਤਾ ਪੈ ਜੂਗਾ ਜੇ ਆਪਾਂ ਦਸ ਰੁਪਏ ਮੀਟਰ ਮੀਟਰ ਜਾਂ ਦੋ ਮੀਟਰ ਲੈਣੇ, ਆ ਲੈਸ ਕਿੰਨੀ ਮਹਿੰਗੀ ਪੈਂਦੀ ਅ ਦੇ ਕੱਠੀਆ ਲਿਆ ਕੇ ਰ ਫੇਦਾ ਮੈਮ ਕਿਉਂਕਿ ਜਿੰਨਾ ਮਾਰਕੀਟ ਰੇਟ ਹੋਊਗਾ, ਲੈਸ ਦਾ ਆਪਾਂ ਓਹਨਾ ਹੀ ਕਸਟਮਰ ਨੂੰ ਲਗਾਵਾਂਗੇ।
ਹਾਂਜੀ-ਹਾਂਜੀ ਏਹੀ ਤਾਂ ਦੇਖੋ ਹੈਗਾ, ਵੀ ਕਿੰਨਾ ਫੇ
ਦੇਖੋ ਹਾਂਜੀ ਆ ਪ੍ਰੋਫਿਟ ਵੀ ਬਹੁਤ ਆ ਜੇ ਆਪਾਂ ਕੱਠੀਆਂ ਚੀਜ਼ਾਂ ਲੈਸਾ ਲੈ ਆ ਵਾਂਗੇ ਜਾਂ ਹੋਰ ਸਮਾਨ ਲੇਆਵਾਂਗੇ। ਵੀ ਕੱਠੇ ਸਟੋਕ ਦਾ ਪ੍ਰੋਫਿਟ ਵੀ ਹੁੰਦਾ ਏ ਜੇ ਆਪਾਂ ਦੇਖੋ ਘੱਟ ਚੀਜ਼ ਲੈਨੇ ਆ। ਹਾਂਜੀ ਹਾਂ, ਦੇਖੋ ਜੇ ਆਪਾਂ ਘੱਟ ਚੀਜ਼ ਲੈਨੇ ਆ ਆਪਾਂ ਨੂੰ ਓਨੇ ਦੀ ਹੀ ਪਊਗੀ।
ਹਾਂਜੀ-ਹਾਂਜੀ ਪੈਣੀ ਤਾਂ ਦੇਖੋ ਓਨੇ ਦੀ ਊ ਆ। ਹੁਨ ਮੰਨ ਲੋ ਤੁਹਾਨੂੰ ਤਾਂ ਹੀ ਤੁਹਾਨੂੰ ਕਿਆ ਮੰਨ ਲੋ ਹੁਨ। ਤੁਸੀਂ ਸਾਰਾ ਸਮਾਨ ਰੱਖ ਲਿਆ ਆਪਨੇ ਕੋਲ ਹਨਾ, ਤੁਹਾਨੂੰ ਪਤਾ ਵੀ ਤੁਹਾਡੇ ਕੋਲ ਵਧੀਆ ਕਸਟਮਰ ਆਂਦੇ ਨੇ, ਜਿਹੜੇ ਤੁਹਾਨੂੰ ਕਈ ਇਹ ਵੀ ਕੇਂਦੇ ਨੇ ਵੀ ਤੁਸੀਂ ਸੂਟ ਰੱਖ ਲੋ ਸਾਰਾ। ਤਮਾਂਣ।
ਹਾਂਜੀ ਹਾਂ।
ਉਨਾਲ ਫਿਟਿੰਗ ਜਾ ਲੱਗਦੀ ਆ ਮੰਨ ਲੋ ਤੁਸੀਂ ਸੂਟ ਰੱਖ ਲਏ ਉਹਨਾ ਨੇ ਤੁਹਾਡੇ ਤੂੰਈ ਸੂਟ ਲੈਣਾ, ਹੁਨ ਦੇਖੋ ਮੇਰੀ ਮੰਮੀ ਹੋਨੀ ਕਈ ਵਰੀ ਸੂਟ ਜਦੋਂ ਲੇਨ ਜਾਂਦੀਆਂ ਨੇ ਤਾਂ ਦੇਖੋ ਮੇਰੀ ਭੈਣ ਨੂੰ ਹੀ ਕੇਹ ਦਿੰਦੀਆਂ ਨੇ ਕਈ ਵਾਰੀ।
ਹਾਂਜੀ ਹਾਂ।
ਭੈਨ ਕੋਲ ਗਈ ਹੋਈ ਸੀ ਸਾਨੂੰ ਇੱਕ ਵਿਆਹ ਸੀ ਦੇਖੋ।
ਅੱਛਾ ਜੀ।
ਤਮਾਨ ਗਈ ਸੀ ਆਪਨੀ ਭੈਨ ਕੋਲ, ਫੇਰ ਉਹਨਾਂ ਨੇ ਦੇਖੋ ਮੇਰੀ ਮ ਉਹਨਾਂ ਨੂੰ ਚਲੋ ਸੂਟ ਪਸੰਦ ਆ ਗਿਆ ਆਪਣੇ ਵਾਸਤੇ ਦੀਦੀ ਹੁਨਾਂ ਨੂੰ, ਫੇਰ ਉਹ ਕੇਂਦੇ ਵੀ ਚੱਲ ਤੇਰੀ ਮੰਮੀ ਲਈ ਵੀ ਵੀ ਇੱਕ ਲੇ ਲਾ ਤੂ।
ਹਾਂਜੀ।
ਮੰਮੀ ਨੂੰ ਨਾ ਅਸੀਂ ਫੋਟੋ ਭੇਜੀ ਨਾ ਮੈਨੂੰ ਤਾਂ ਦੇਖੋ ਪਤਾ ਨੀ ਏਨਾ ਤਾਂ ਮੇਰੀ ਪੈਨ ਨੇ ਈ ਪਸੰਦ ਕਰਿਆ ਸੀ ਕਿਉਂਕਿ ਉਹਨਾਂ ਨੂੰ ਦੇਖੋ ਕੱਪੜੇ ਦੀ ਨੌਲ
ਹਾਂਜੀ ਹਾਂ ਸਹੀ ਗੱਲ ਐ। ਤੇ ਦੇਖੋ ਕਸਟਮਰਾਂ ਨੂੰ ਤੇ ਐਵੇਂ ਵੀ ਪਤਾ ਲੱਗ ਅ ਨਾ ਵੀ ਅ ਸੂਟ ਸਟੀ ਚਿੰਗ ਆਲੇ ਭਾਈ ਨੂੰ ਤਾਂ ਐਵੇਂ ਵੀ ਪਤਾ ਲੱਗ ਜਾਂਦਾ ਵੀ ਇਹ ਕੱਪੜਾ ਕਿੰਨਾ ਟਾਈਮ ਚੱਲੂਗਾ। ਕਿੰਨੇ ਦਾ ਇਹ, ਬਿ ਕੇਹ ਕਿਹੜਾ ਕੱਪੜਾ ਐ, ਹਾਂਜੀ ਹਾਂ, ਸਹੀ ਗੱਲ ਐ।
ਪਤਾ ਹੁੰਦੀ ਆ ਫੇਰ ਜਿਵੇਂ ਤੁਸੀਂ ਹੁਨ ਇਕੱਠਾ ਸਮਾਨ ਗੇਰੋਗੇ ਜਦੋਂ ਤੁਹਾਨੂੰ ਤਾਂ ਬੋਹਤ ਠੀਕ ਰੇਟ ਚ ਪੈਣਾ ਵੇਖੋ, ਫੇਰ ਤੁਹਾਨੂੰ ਦੁੱਗਣੇ ਪੈਸੇ ਬਚਣੇ ਆ ਉਹਦੇ ਚ ਲਗਾ ਲੋ।
ਹਾਂਜੀ ਹਾਂ।
ਹੋ ਜਾਂਦੀ ਆ। ਕਿਉਂਕਿ ਦੇਖੋ ਸਟੀਚਿੰਗ ਵੀ ਤੁਹਾਡੇ ਕੋਲੇ ਦੇ ਕੇ ਜਾਣੀ ਅਗਲੇ ਨੇ। ਸੂਟ ਵੀ ਤੁਹਾਡੇ ਤੋਂ ਈ ਖਰੀਦਨਾਂ, ਲੈਸ ਵਗੈਰਾ ਵੀ ਤੁਹਾਡੇ ਕੋਲ ਹੋਊਗੀ।
ਹਾਂਜੀ ਹਾਂ।
ਚੀਜ਼ ਹੋ ਜਾਂਦੀ ਆ।
ਹਾਂਜੀ ਹਾਂ, ਸਹੀ ਗੱਲ ਐ। ਜੇ ਦੇਖੋ ਆਪਣੇ ਲਵੇ ਦੇਖੋ ਲੋਨ ਵੀ ਐ, ਲੈਸਾਂ ਵੀ ਨੇ, ਦੇਖੋ ਆਪ ਆਪਣੇ ਲਈ ਕਸਟਮਰ ਸੂਟ ਦੇ ਕੇ ਜਾ ਰਿਹਾ। ਆਪਾਂ ਨੂੰ ਦੇਖੋ ਜੇ ਆਪਾਂ ਸੂਟ ਸੇਲ ਕਰਾਂਗੇ ਕਸਟਮਰ ਨੂੰ ਓ ਚ ਵੀ ਆਪਾਂ ਨੂੰ ਪ੍ਰੋਫਿਟ ਹੈ। ਠੀਕ ਹੈ, ਫੇਰ ਆਪ ਆਪਾ ਸਿਲਾਈ ਕਰਾਂਗੇ ਉਹ ਚ ਵੀ ਪ੍ਰੋਫਿਟ ਐ। ਉਹ ਤੇ ਲੈਸ ਵਗੈਰਾ ਜਾਂ ਲੋਨ ਵਗੈਰਾ ਲਗਾਵਾਂਗੇ ਦੇਖੋ ਕਿੰਨਾ ਪ੍ਰੋਪ
ਹਾਂਜੀ-ਹਾਂਜੀ ਹੁਨ ਦੇਖੋ ਲੋਨ ਵਗੈਰਾ ਈ ਹੋ ਗਈ। ਮੰਨ ਲਓ ਤੁਸੀਂ ਇਕੱਠੀ ਲਿਆਣੀ ਥਾਨ
ਈ ਗੱਲ ਹੈ। ਹਾਂਜੀ ਹਾਂ, ਟਾਪਟਾ ਵਗੈਰਾ ਹੋ ਗਿਆ ਕਿੰਨਾ ਪੈਸਾ ਵਾਚ ਰੇਹੈ ਦੇਖੋ।
ਹਾਂਜੀ-ਹਾਂਜੀ, ਫਿਰ ਤਾਂ ਉਹੀ ਆ ਵੀ ਜਿਵੇਂ ਅਗਲਾ ਬਾਹਰੋਂ ਮਹਿੰਗਾ ਲਿਆਂਦਾ ਜੇ ਤੁਸੀਂ ਉਹ ਰੇਟ ਨਾਲ ਵੀ ਸੂਟ ਠੀਕਦੇ ਤਾਂ ਦੇਖਲੋ ਸੌ ਪੰਜਾਹ ਰੁਪਏ
ਬੀ ਏਹ ਥੋਡੀ ਗੱਲ ਵੀ, ਥੋਡੀ ਗੱਲ ਵੀ ਸਹੀ ਐ ਬੀ ਦੇਖੋ ਜਿਵੇਂ ਅਲ ਲੈਸਾਂ ਵਗੈਰਾ ਨੇ। ਵੀ ਤਾਂ ਇਕੱਠੀਆਂ ਲਿਆ ਕੇ ਰੱਖਨੀ ਚਾਹੀਦੀਆਂ, ਤੁਹਾਡੀ ਵੀ ਗੱਲ ਸ ਸਹੀ ਐ ਮੈਮ ਏਹੇ।
ਹਾਂਜੀ-ਹਾਂਜੀ, ਤੁਹਾਨੂੰ ਤਾਂ ਦੇਖੋ ਫੇਰ ਕਿੰਨੇ ਪੈਸ
ਲੋਨਾਂ ਵਗੈਰਾ। ਹਾਂਜੀ ਹਾਂ, ਦੇਖੋ ਕਿੰਨਾ ਪ੍ਰੋਫਿਟ ਹੋਊਗਾ ਆਪਾਂ ਨੂੰ। ਆਪਾਂ ਨੂੰ ਪੰਜ ਸੌ ਦੀ ਜਗ੍ਹਾ ਤੇ ਹਜ਼ਾਰ ਬਚਿਆ ਕਰਨਾ ਜੇ
ਉਹੀ ਤਾਂ ਹੈਗਾ ਮੰਨ ਲਓ ਹੁਣ ਕੋਈ ਕੋਟਨ ਦੇ ਸੂਟ ਮੰਨ ਲਓ ਗਰਮੀਆਂ ਚ ਅਗਲਾ ਛੇ ਸੌ ਸੱਤ ਸੌ ਤੋਂ ਘੱਟ ਨੀ ਦਿੰਦਾ ਕੋਈ ਠੀਕ ਹੈ ਤੁਹਾਨੂੰ ਠੀਕ ਰੇਟ ਚ ਲਗਾ ਲੋ ਪੰਜ ਸੌ ਦਾ ਮਿਲ ਗਿਆ ਮੰਨ ਲਓ ਪੰਜ ਸੌ ਜੇ ਛੇ ਸੌ ਦਾ ਮਿਲ ਗਿਆ ਜੇ ਤੁ ਸੀਂ ਉਹਨੂੰ ਅਠ ਸੌ ਦਾ ਸਾਢੇ ਸੱਤ ਸੌ ਦਾ ਵੀ ਵੇਚੂਗੇ ਅਗਲਾ ਆਰਾਮ ਨਾਲ ਲਉਂਗਾ ਤੁਹਾਡੇ ਤੋਂ ਹੱਸ ਕੇ ਕਿਉਂਕਿ ਅਗਲੇ ਨੂੰ ਇਹ ਪਤਾ ਚੀਜ਼ ਪਤਾ ਵੀ ਤੁਸੀਂ ਇੱਕ ਸਟਿਚਿੰਗ ਕਰਦੇ ਹੋ ਨਾ ਵੀ ਤੁਹਾਨੂੰ ਬਿਲਕੁਲ ਪਤਾ
ਹਾਂਜੀ
ਦਾ ਹੋਣਾ ਦੇਖੋ ਫੇਰ ਲਗਾ ਲਓ ਅਗਲੇ ਨੇ ਉਹ ਤੇ ਲੈਸ ਵਗੈਰਾ ਲਗਾਣੀਆ। ਜਾਂ ਕੁਛ ਵੀ ਹਨਾ ਹੁਣ ਬਾਹਰੋਂ ਕਈ ਜਦੋਂ ਲੈ ਕੇ ਆਉਂਦੇ ਹਨ ਉਹ ਦੱਸਦੇ ਨੇ ਕਿੰਨੇ ਕਿੰਨੇ ਰੇਟ ਦੇ ਇੰਨੇ ਦਾ ਲੈ ਆ ਦੇਖੋ ਸੂਟ ਓਨੇ ਦਾ ਹੁੰਦਾ ਵੀ ਨੀ।
ਹਾਂਜੀ ਹਾਂ ਸਹੀ ਗੱਲ ਹੈ ਹਾਂਜੀ ਹਾਂ ਅਗਲਾ ਵਧਾ ਕੇ ਹੀ ਰੇਟ ਦੱਸ
ਹਾਂਜੀ ਹਾਂਜੀ ਇਹੀ ਤਾਂ ਦੇਖੋ ਫ਼ਰਕ ਪੈ ਜਾਂਦਾ ਵੀ ਅਗਲਾ ਵਧਾ ਕੇ ਹੀ ਦੱਸੂਗਾ ਆਪਾਂ ਨੂੰ ਪਰ ਦੇਖੋ ਆਹ ਚੀਜ਼ ਨੀ ਐਵੇਂ ਉਹ ਹੋਣੀ ਚਾਹੀਦੀ ਨਾ ਵੀ ਚਲੋ ਵਧੀਆ ਵੀ ਫਾਇਦਾ ਤਾਂ ਵੈਸੇ ਹੋਊਗਾ ਤੁਹਾਨੂੰ ਅਗਰ ਜੇ ਤੁਸੀਂ ਵਧੀਆ ਬੁਟੀਕ ਖੋਲ ਲੋ ਆਪਣਾ
ਹਾਂਜੀ ਹਾਂ
ਜ ਘਰ ਤੁਹਾਡਾ ਕੋਲ ਹੀ ਇਹ ਵੀ ਨੀ ਤੁਸੀਂ ਬਾਹਰ ਜਾਣਾ ਸੜਕ ਤੇ ਤੁਹਾਡੀਆਂ ਦੁਕਾਨਾਂ ਨੇ ਦੇਖੋ
ਹਾਂਜੀ ਹਾਂ ਸਹੀ ਗੱਲ ਆ ਭੈਣ
ਵੀ ਕਿੰਨਾ ਵਧੀਆ ਦੇਖ ਚ ਆਰਾਮ ਨਾਲ ਤੁ ਤਾਂ ਭੋਲ ਸਕਦੇ ਹੋ ਵਧੀਆ
ਜਿਹੜੇ ਆਲੇ ਦੁਆਲੇ ਦੇ ਘਰ ਨੇ ਦੇਖੋ ਉਹ ਵੀ ਲੈਸਾਂ ਵਗੈਰਾ ਲੈ ਜਾਂਦੇ।
ਸਾਰਾ ਕੁਛ ਤਾਂ ਫਿਰ ਤਾਂ ਅਗਲਾ ਨਾ ਤੁਹਾਡੇ ਤੋਂ ਹੀ ਖ਼ਰੀਦਿਆ ਕਰੂੰ ਗਾ। ਹੋਜੂ ਫੇਰ ਤਾਂ ਰਿਸ਼ਤੇਦਾਰ ਵੀ ਹੋ ਗਿਆ। ਅਗਲੇ ਨੂੰ ਪਤਾ ਵੀ ਇਹਨੂੰ ਦੇਖ ਕੱਪੜੇ ਦਾ ਪਤਾ ਅਗਲੇ ਤਾਂ ਤੁਹਾਡੇ ਤੋਂ ਹੀ ਚੱਕੂਗਾ ਨਾ ਅਗਲਾ ਕਹੂਗਾ ਵੀ ਜਦੋਂ ਆਪਣੇ ਕਾਰ ਦਾ ਬੰਦਾ ਹੈਗਾ ਵੀ ਕੀ ਤੇ ਹੋਰ ਜਾਣ ਦੀ ਕੀ ਜਰੂਰਤ ਆ। ਨਾਲੇ ਫੇਰ ਜਿਹੜਾ ਕਰ ਦਾ ਹੁੰਦਾ ਅਗਲਾ ਉਤੋਂ ਨੀ ਖਾਂਦਾ ਹੈ।
ਹਾਂਜੀ, ਹਾਂ ਸਹੀ ਗੱਲ ਹੈ। ਸਹੀ ਗੱਲ ਹੈ ਹਾਂਜੀ ਹਾਂ ਮੈਡਮ ਐ ਸਹੀ ਗੱਲ ਹੈ ਤੁਹਾਡੀ।
ਹਾਂਜੀ, ਵੀ ਤੁਸੀਂ ਕਰ ਸਕਦੇ ਹੋ ਵਧੀਆ ਤੁਹਾਡੇ ਤਾਂ ਪੈਸੇ
ਹਾਂਜੀ, ਹਾਂ ਸਹੀ ਗੱਲ ਆ ਮੈਮ ਬਹੁਤ ਪੈਸਾ ਮੈਮ ਇਹਦੇ ਵਿੱਚ ਤਾਂ
ਹਾਂਜੀ-ਹਾਂਜੀ, ਬਸ ਇਹ ਆ ਵੀ ਮਿਹਨਤ ਤਾਂ ਦੇਖੋ ਕਰਨੀ ਪੈਂਦੀ
ਹਾਂਜੀ, ਹਾਂ ਮਿਹਨਤ ਤਾ ਹੈ ਮੈਡਮ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਅਪ
ਹਾਂਜੀ, ਕੋਈ ਵੀ ਕੰਮ ਆ ਦੇਖੋ ਮਿਹਨਤ ਤਾਂ ਕਰਨੀ ਪੈਂਦੀ ਆ ਤਾਂ ਕਿਤੇ ਜਾ ਕੇ ਉਹਦਾ
ਹਾਂਜੀ ਹਾਂ ਦੇਖੋ ਜੇ ਆਪਾਂ ਦਰਖਤ ਨੂੰ ਪਾਣੀ ਲਾਵਾਂਗੇ ਤਾਂ ਹੀ ਵੱਡਾ ਹੋਊਗਾ।
ਹਾਂਜੀ-ਹਾਂਜੀ। ਇਹ ਆ ਵੀ ਬਸ ਹਾਂਜੀ ਚਲੋ ਠੀਕ ਹੈ ਮੈਮ ਧੰਨਵਾਦ।
ਠੀਕ ਹੈ ਮੈਮ ਧੰਨਵਾਦ।